ਹੈਲੋ,
ਹਾਂਜੀ ਸ਼ੈਲਜ਼ਾ ਜੀ।
ਹਾਂਜੀ। ਕੀ ਹਾਲ-ਚਾਲ ਐ ਦੀਦੀ?
ਹਾਂਜੀ, ਸਬ ਵਦੀਆ, ਤੁਸੀਂ ਸੁਣਾਓ? ਹਾਂਜੀ-ਹਾਂਜੀ, ਹੋ ਗਿਆ ਆਪਣਾ ਖਾਣਾ। ਹ- ਹ- ਹੂੰ
ਹੂੰ
ਹੋਰ ਮੌਸਮ ਕਿੱਦਾਂ? ਕੁਛ ਨੀ ਬਸ ਬਾਹਰ ਈ, ਓਕੇ-ਓਕੇ ਨਈ। ਹਾਂਜੀ, ਵੋਕ ਕਰੀ ਰਈ ਆ।
ਹੋਰ ਸੁਣਾਓ ਵਦੀ, ਜੀਜੂ ਕਿੱਦਾਂ? ਨਾ ਸੋਰੀ ਜਤਿਨ, ਓਕੇ-ਓਕੇ ਠੀਕ ਐ।
ਹਾਂ, ਸਬ ਵਦੀਆ, ਸਬ ਵਦੀਆ। ਵੋਕ ਤੇ ਸਾਰਿਆਂ ਨੂੰ ਕਰਨੀ ਚਾਈਦੀ ਐ, ਸਾਡਾ ਲੇਟ ਹੋ ਜਾਂਦਾ। ਹਾਂ। ਮੈਂ। ਓਨੇ, ਬੋਲੋ
ਬੇਟੇ ਹੱਥ ਨੀਚੇ ਨੇ, ਹੈਲੋ,
ਹਾਂਜੀ-ਹਾਂਜੀ।
ਹਾਂਜੀ। ਆਵਾਜ਼ ਆਈ।
ਹਾਂਜੀ, ਆ ਰਈ ਆਵਾਜ਼। ਆ ਰਈ ਆ ਆਵਾਜ਼, ਹੈਲੋ ਹੈਲੋ।
ਹਾਂਜੀ, ਹਾਂਜੀ।
ਹਾਂ ਆ ਰਈ, ਆ ਰਈ ਆਵਾਜ਼ ਤਾਡੀ।
ਓਕੇ, ਤੇ ਓਏ ਇੱਕ ਵਾਰੀ ਜੇੜਾ ਗਿਣ ਹੋਜੇ, ਓ ਤਾਨੂੰ ਪਤਾ ਈ ਆ ਬਾਦ ਵਿੱਚ ਨਈ ਹੁੰਦਾ ਨੀਚੇ।
ਓ ਤੇ ਹੈ ਈ ਆ, ਸਾਡੇ ਤਾਂ ਹੁਣੇ ਮੈਂ ਰੋਟੀ ਬਣਾ ਰਈ ਆ ਹਲੇ। ਸਾਡੇ ਤਾਂ ਲੇਟ ਹੋ ਜਾਂਦਾ ਵੋਕ ਦਾ ਤੇ ਟਾਈਮ ਦਾ ਈ ਚੱਕਰ ਈ ਨਈ ਹੈਗਾ ਮਤਲਬ, ਟਾਈਮ ਈ ਨਈ ਮਿਲਦਾ ਬਿਲਕੁਲ ਵੀ।
ਹੂੰ, ਹੂੰ, ਹੂੰ।
ਟਿਊਸ਼ਨਸ ਕਰਕੇ ਨਾ ਸ਼ਾਮ ਨੂੰ ਬਣਾਣੀ ਆ ਚਾਹ ਅੱਠ ਵਜੇ, ਅੱਠ ਵਜੇ ਪੀਂਨੇ ਚਾਹ ਅਸੀ ਤੇ ਫਿਰ ਰੋਟੀ ਤਾਂ ਸਾਡੀ ਐਸ ਟਾਏਮ ਈ ਬਣਨੀ ਐ।
ਬਨਨੀ ਬਿਲਕੁਲ ਓ ਫਿਰ ਹੋ ਜਾਂਦਾ ਨਾ, ਸੀਟਿੰਗ ਵੀ ਹੋ ਜਾਂਦੀ ਆ ਨਾ ਚਾਹ ਪੀ ਕੇ ਵੀ ਚਲੋ ਥੋੜਾ ਟਾਈਮ ਗੱਲਾਂ ਬਾਤਾਂ ਹੋ ਜਾਂਦੀ ਕੁਛ ਵੀ, ਫੇਰ ਖਾਣਾ ਬਣਾਨਾ ਯੇ ਵੋ
ਬਿਲਕੁਲ ਔਰ ਔਰੱ ਟਿਊਸ਼ਨ ਵਿੱਚ ਸੀਟਿੰਗ ਜਾਦਾ ਹੋ ਜਾਂਦੀ ਏ। ਜਿਦੇ ਕਰਕੇ ਹੈਲਥ ਇਸ਼ੂ ਜ਼ਾਦਾ ਹੋ ਜਾਂਦੇ ਆ, ਹਾ ਚਲੋ ਮੈਂ ਵੀ ਹੁਣ ਟਾਈਮ ਟੇਬਲ ਤੇ ਜ਼ੋਰ ਪਾਵਾਂਗੀ ਆਪ ਆਪਣੇ ਆਪ ਨੂੰ ਸੈਟ ਕਰਨਾ, ਰੋਟੀ ਤਾਂ ਵੈਸੇ ਵੀ ਜਲਦੀ ਖਾਣੀ ਚਾਈਦੀ ਆ।
ਨਹੀਂ ਬਿਲਕੁਲ ਪੇਲਾਂ ਖਾਓ ਖਾਏਆ ਕਰੋ ਸਗੋਂ।
ਹੂੰ
ਹੂੰ, ਰਾਤ ਨੂੰ ਚਾਹੇ ਸਕਿਪ ਵੀ ਕਰਦੇਆ ਕਰੋ ਕੋਈ ਨੀ, ਜਿੱਦਾਂ ਚਾਰ ਪੰਜ ਵਜੇ ਵੀ ਖਾਲੋ ਨਾ ਤੇ ਫੇਰ ਰਾਤ ਨੂੰ ਸਕਿਪ ਕਰ ਦੇਆਂ ਕਰੋ।
ਠੀਕ ਐ।
ਹੂੰ ਹੋਰ ਸੁਣਾਓ?
ਹੋਰ ਬਈਆ ਕੀ ਕਰ ਰਏ ਆ?
ਬਈਆ ਬਸ ਬਾਹਰ
ਹੂੰ।
ਬਾਰ, ਮੰਮੀ ਵੀ ਨੀ ਠੀਕ ਐ, ਭਾਬੀ ਹੁਨੇ ਆਏ ਹੋੲ ਐ।
ਅੱਛਾ, ਅੱਛਾ ਤੇ ਤੁਸੀਂ ਤੇ ਕੰਮ ਕਰ ਰਏ ਹੋਓਗੇ ਫਿਰ ਇਸ ਟਾਈਮ।
ਨਈ- ਨੀਈ ਮੈਂ ਤਾਂ ਫ੍ਰਰੀ ਏ ਏਨਾ ਨੀ ਆਪਾਂ ਤੰਗ ਨਈ ਕਰਦੇ ਹੈਗੇ ਸਾਨੂੰ ਸਾਡੇ, ਹਹ ਸੋਰੇਆਂ ਦੇ ਰਿਸ਼ਤੇਦਾਰਾਂ ਦੀ ਹੁੰਦੀ ਜਾਦਾ ਪੇ ਪੇਕੇਆ ਵੱਲੋਂ ਨੀ ਏਨੀ ਹੁੰਦੀ ਬੋਧ ਹ
ਫੇਰ ਵੀ ਜਿੱਦਾਂ ਕੋਈ ਆਏ ਖੇਚਲ ਤੇ ਹੋ ਈ ਜਾਂਦੀ ਏ।
ਹਾਂ, ਬਟ ਹੁਣ ਜਿੱਦਾਂ ਕਾਫੀ ਟਾਈਮ ਹੋ ਗੇਆ ਨਾ, ਤੇ ਆਪਾਂ ਤੇ ਨੋ ਵਜੇ ਤੱਕ ਤਿਕਰਐਨ ਕੰਪਲੀਟ ਕਰ ਲਈਦੀ ਰਸੋਈ ਕਲੋਜ।
ਅੱਛਾ।
ਹਾਂ, ਬਸ ਦੁੱਧ ਵਗੈਰਾ ਈ ਜੇ ਕਿਸੇ ਨੇ ਲੈਣਾ ਆ ਤੇ ਓ ਠੰਡਾ ਬਣਾ ਦੇਣਾ। ਉ ਤਾਂ ਬੱਚੇ ਆਪ ਵੀ ਬਣਾ ਲੇਂਦੇ ਹੁਣ।
ਹਾਂ, ਤਾਡੇ ਬੱਚੇ ਵੱਡੇ ਹੋ ਗਏ ਆ ਨਾ ਹੁਨ। ਏ ਵੀ ਤੇ ਏ ਫ਼ਰਕ ਪੈ ਜਾਂਦਾ ਹੁੰ ਔਰ ਬਈਆ ਵੀ ਤੇ ਕਿਚਨ ਦਾ ਵੀ ਕਰ ਲੇਂਦੇ ਆ ਸੰਭਾਲ ਲੇਂਦੇ ਐ ਹਾ- ਪੋਹਾ ਖਾ ਓਨਾ ਨੇ ਮੈਨੂੰ ਕੁੱਛ ਖੁਆਏਆ ਸੀ, ਓਨਾਂ ਨੇ ਚਿੱਲਾ ਖੁਆਏਆ ਸੀ ਨਾ ਬੜਾ ਟੇਸਟ ਬਣਾਏਆ, ਮੈਂ ਏਨਾਂ ਨੂੰ ਘਰ ਆ ਕੇ ਦੱਸੇਆ ਕੇਂਦੇ ਸਾਰੇਆਂ ਦੇ ਬੱਸ ਦੀ ਗੱਲ ਨੀ ਹੁੰਦੀ। ਮੈ ਕੇਆ ਤੁਸੀਂ ਵੀ ਸਿੱਖੋ ਹਾਂ ਕੈ ਰਏ ਇੰਟਰਸਟ ਨਹੀਂ ਹੈਗਾ।
ਸਹੀ ਗੱਲ ਐ ਕਈਆਂ ਦਾ ਹੁੰਦਾ ਆ। ਕਈਆਂ ਦਾ ਨਹੀਂ ਸਭ ਦਾ ਵੱਖਰਾ ਅੱਛਾ ਚਲੋ, ਵਧੀਆ ਫੇਰ ਹੇਲ ਕਰਵਾਂਦੇ ਕਿ ਨਹੀਂ।
ਹਾਂ ਕਰਵਾਂਦੇ, ਇ ਕਰਦੇ ਸਫਾਈਆਂ ਦਾ ਫਿਰ ਮੈਂ ਛੱਡ ਦੇਨੀ ਡਿਪਾਰਟਮੈਂਟ ਮੈਂ ਕਿਹਾ ਤੁਸੀਂ ਕਰੋ ਫਿਰ।
ਹਾਂ ਨਹੀਂ ਸਹੀ ਹੈ ਨਾ, ਮੈਂ ਜਿੱਦੋਂ ਸਫਾਈਆਂ ਕਰਦੀ ਨਾ ਯਾਂ ਕੱਪੜੇ ਧੋਣੇ ਫੇਰ ਇਹ ਕਿਚਨ ਸਾਂਭ ਲੈਂਦੇ ਆ। ਨਾਸ਼ਤੇ ਦਾ ਕਰ ਲੈਂਦੇ ਆ ਹੈਨਾ ਫਿਰ ਚਲੋ ਇੱਕ ਹੈਲਪ ਹੋ ਜਾਂਦੀ ਤੁਸੀਂ ਕਿਚਨ ਸਾਂਭ ਲੈਂਦੇ ਹੋ ਸ ਫਾਈਆਂ ਦਾ ਸਾਂਭ ਲੈਂਦੇ ਹਾਂ ਹੈਲਪ ਤਾਂ ਫਿਰ ਵੀ ਚਲੋ ਹੋ ਹੀ ਜਾਂਦੀ ਹੈ।
ਉਹਨੂੰ ਸਾਰੇ ਜਾਣੇ ਪੈ ਜਾਣਗੇ ਉਹਦੇ ਕੀ
ਬਿਲਕੁਲ ਉਹੀ ਨਾ ਹਾਂ। ਭਾਵਾਂ ਮੇਡ ਰੱਖੀ ਹੁੰਦੀ ਆ, ਤੇ ਫੇਰ ਵੀ ਆਪਣੇ ਆਪ ਨੂੰ ਹੱਥ ਤੇ ਬਹੁਤ ਕਰਨਾ ਪੈਂਦਾ ਹੈ ਹਲਾਉਣਾ ਪੈਂਦਾ।
ਅਰੇ ਮੇਡ ਚੀਜ਼ਾਂ ਚੁੱਕ ਕੇ ਥੋੜ੍ਹੀ ਕਰਾਏਗੀ ਅਸੀਂ ਤੇ ਚੁੱਕ ਕੇ ਸਫ਼ਾਈ ਤਾਂ ਹੀ ਕਰਾਉਦੇ ਉਹ ਤੇ ਜਿੱਥੇ ਜੋ ਪਿਆ ਉਹਨੂੰ ਓਦਾਂ ਹੀ ਚੁੱਕ
ਬਸ ਬਸ ਐਜ ਇਟਜ਼ ਪਿਆ ਤੇ ਉਹਨੇ ਝਾੜੂ ਉਤੋਂ ਉਤੋਂ ਲਾਈ ਜਾਣਾ ਹਮ। ਚਲੋ, ਹੁਣ ਕਦੋਂ ਆਉਣਾ ਤੁਸੀਂ?
ਹੁਣ ਮੈਂ ਆਵਾਂਗੀ ਉਦੋ ਹੀ ਆਪਣਾ ਕੀ ਕਹਿੰਦੇ ਆ ਫੰਕਸ਼ਨ ਦੇ ਦੌਰਾਨ ਹੀ। ਸ਼ਨੀਵਾਰ ਆਵਾਂਗੀ ਸੋਮਵਾਰ ਚੱਲ ਜਾਂਗੀ।
ਓਕੇ ਪਰ ਉਹ ਛੁੱਟੀਆਂ ਵਾ ਰਿਹ ਲੇ ਥੋੜ੍ਹਾ ਟਾਈਮ
ਨਹੀਂ ਨਹੀਂ ਠੀਕ ਹੈ, ਹੁਣ ਮੈਂ ਰਹਿ ਹੀ ਲਿਆ ਵਾ। ਮੈਂ ਨਾ ਟਿਊਸ਼ਨਸ ਕਰਕੇ ਵੀ ਨਹੀਂ ਰਹਿ ਸਕਦੀ ਨਾ ਇਹ ਤਾਂ ਚੱਕਰ ਹੈ ਨਾ ਹਾਂ।
ਵਧੀਆ ਮੈਨੂੰ ਤਾਂ ਲੱਗਾ ਸ਼ਡਿਊਲ। ਟਿਊਸ਼ਨ ਦਾ ਮੈਂ ਤੇ ਆਪ ਕੀਤੀ ਆ ਬਟ ਹਜੇ ਹਾਂ ਬਟ ਮੇਰਾ ਯਾਰ ਹਜੇ ਬੱਚੇ ਹੈ ਨੀ ਤਿੰਨ ਕੁ ਬੱਚੇ ਆ ਸਾਰੇ
ਤੇ ਉਹ ਪੈ ਤਾਨੂੰ ਦੱਸਦੀਆਂ ਨਾ ਛੁੱਟੀਆਂ ਚ ਘੱਟ ਆਉਂਦੇ ਮੇਰੇ ਵੀ ਘੱਟ ਮੇਰੇ ਚਾਰ ਆ। ਛੁੱਟੀਆਂ ਚ ਨਾ ਬੱਚੇ ਘੁੰਮਣ ਜਾਂਦੇ ਨਹੀਂ ਆਉਂਦੇ ਪੇਪਰ ਦੇ ਲਾਗੇ ਆਉਣਗੇ ਸਾਰੇ ਤੁਹਾਡੇ ਕੋਲ।
ਹਾਂ ਸੈਪਟੈਂਬਰ ਦੇ ਨਿਅਰ ਮੇਬੀ ਸ਼ਾਇਦ ਹੈ ਨਾ। ਹਮ ਚਲੋ ਹੋਪ ਸੋ ਉਮੀਦ ਆ ਦੇਖੋ ਹੁਣ। ਹਮ ਹਮ
ਸਹੀ ਗੱਲ ਹੈ ਪਰ ਇਹ ਹੈ ਕੁਛ ਨਾ ਕੁਛ ਕਰਦੇ ਰਹੋ ਨਾ ਟਾਈਮ ਵਧੀਆ
ਅਰੇ ਬਹੁਤ ਵਧੀਆ ਯਾਰ ਅਸੀਂ ਉਹ ਨਹੀਂ ਤਾਂ ਘਰ ਦੇ ਨਿਗਾਹ ਚ ਅਸੀਂ ਵਿਹਲੇ ਹਾਂ।
ਹਾਂ ਬਾਕੀ ਘਰ ਦਾ ਕੰਮ ਕਰਲੋ ਉਦੀ ਵੈਲਿਊ ਨਹੀ ਹੈਗੀ।
ਉਹਦੀ ਕੋਈ ਵੈਲੂ ਜ਼ੀਰੋ ਜੋ ਮਰਜ਼ੀ ਤੁਸੀਂ ਕਰ ਲਓ। ਉਹਦੀ ਕੋਈ ਨਾਮ ਨੀ ਉਹ ਕਹਿੰਦੇ ਅਸੀਂ ਨੀ ਕਰਦੇ ਹੈਗੇ।
ਹਾਂ ਉਹੀ ਤੇ।
ਹਮ।
ਹਮ ਹਮ। ਇਹ ਕਹਿ ਤੇ ਰਹੀ ਕਹਿ ਰਹੇ ਥੋੜਾ ਮੇਰਾ ਮਨ ਉਦਾਸ ਹੋ ਰਿਹਾ ਆਪਾਂ ਥੋੜਾ ਰਹਿ ਕੇ ਆਂਦੇ ਹਾਂ ਹਫ਼ਤਾ ਮੈਂ ਬਸ ਮੈਂ ਤੇ ਰਹਿ ਆਈਂ ਹੁਣ ਤੁਸੀਂ
ਯਾਰ ਕਿਤੇ ਘੁੰਮ ਫਿਰ ਆਓ ਥੋੜਾ ਜਿਹਾ ਆਊਟਿੰਗ ਹੋ ਜਾਂਦੀ ਏ।
ਉਹੀ ਤੇ
ਇੱਧਰ ਹਿਮਾਚਲ ਇੱਧਰ ਆ ਕੇ ਹਿਮਾਚਲ ਜਾ ਆਏ ਉਹ ਦੋ ਦਿਨ ਲਾਓ ਹਨਾ ਥੋੜਾ ਮਨ ਨਾ ਰਿਲੈਕਸ ਹੁੰਦਾ ਆ।
ਡਰ ਲੱਗਦਾ ਬਾਹਰ ਦਾ ਨੀ ਨਾ ਖਾਣਾ, ਖਾਣਾ ਘਰ ਦਾ ਤੇ ਘਰ ਚ ਮਿਲਣਾ ਵੈਂ ਕਹਿ ਰਹੇ ਬਾਹਰ ਦਾ ਬਾਹਰ ਦਾ ਖਾਣਾ ਖਾਣਾ ਪੈਣਾ ਏ।
ਉਹ ਤਾਂ ਹੈ ਬਟ ਫੇਰ ਵੀ ਦੇਖੋ ਥੋੜਾ ਬਹੁਤਾ ਤਾਂ ਸਰੀਰ ਨੂੰ ਕਰਨਾ ਪੈਂਦਾ ਆ।
ਪੈਣਾ ਈ ਆ ਔਹ ਤਾਂ ਹੈਗਾ ਈ ਆ ਹਾਂ।
ਔਨੂੰ ਵੀ ਛੱਡ ਨੀ ਸਕਦੇ ਹੈਗੇ।
ਹਮ, ਤੁਸੀਂ ਦੇਖੋਗੇ ਨਾ ਜਦੋ ਆਪਾ ਆਵਾਗੇ ਤੁਸੀ ਦੇਖਿਓ ਬੋਤ ਜਾਦਾ ਵੀਕ ਹੋ ਗੇ ਹੋਏ ਆ ਥੋੜਾ ਨਾ ਜ ਪਿੱਛੇ ਤਾਂ ਬਿਲਕੁਲ ਈ ਸੀ। ਹਾਂ ਤੇ ਹੌਲੀ ਹੌਲੀ ਭਰਨਗੇ ਹੁਣ ਤੇ
ਹਾਂ ਥੋੜ੍ਹਾ ਟਾਈਮ ਲੱਗੁਗਾ।
ਹਮ।
ਇੱਕ ਜੋ ਨਾਈਟ ਡਿਊਟੀ ਕਰਕੇ ਵੀ ਨਾ ਥੋੜਾ ਹੋ ਜਾਂਦੈ ਮੁਸ਼ਕਿਲ
ਹਾਂ ਅ ਹਲੇ ਤੇ ਨਾਈਟ ਡਿਊਟੀ ਨਾ ਡਿਉਰੇਸ਼ਨ ਘੱਟ ਐ ਔਹਦੀ ਜਿਦਾਂ ਤਿੰਨ ਤੋਂ ਬਾਰਾਂ ਵੈ
ਅੱਛਾ - ਅੱਛਾ।
ਤੇ ਦੋ ਵਜੇ ਤੱਕ ਦੀ ਸੀ।
ਔਕੇ।
ਤੇ ਹੁਨ ਜੂਨ ਤੱਕ ਥੋੜਾ ਏਦਾਂ ਈ ਚੱਲੇਗਾ ਜੁਲਾਈ ਤੋ ਸ਼ਾਇਦ ਚੇਂਜ ਕਰ ਦੇਣ ਔਹੀ ਨੋਮਲ ਟਾਈਮ ਆ ਜਾਏ, ਨਾਈਟ ਸ਼ਿਫਟ ਪ੍ਰੋਪਰ ਲੱਗ ਜੇ ਕਿਉਂਕਿ ਡੋਕ ਇਕ ਵਾਰੀ ਰੈਸਟ ਮਿਲ ਜੇਗੀ ਇੰਨਾਂ ਨੂੰ
ਹਾਂਜੀ-ਹਾਂਜੀ।
ਹਮ
ਔਈ ਨਾ ਸ਼ਰੀਰ ਨੂੰ ਰੈਸਟ ਥੋੜੀ ਜੀ ਚਾਈਦੀ ਹੀ ਐ।
ਹਾਂਜੀ। ਚਲੋ ਮੈਂ ਫੇਰ ਕਰਦੀ ਆ ਕੋਲ।
ਜੀ-ਜੀ, ਜੀ ਜ਼ਰੂਰ- ਜ਼ਰੂਰ, ਠੀਕ ਐ ਭਾ ਔਕੇ ਬਾਏ।
ਬਾਏ।
ਕਾਕੂ, ਹਾਂਜੀ, ਕਮਰਾ ਨੀ ਠੰਡਾ ਕੀਤਾ ਸੀ?